ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ
ਵਧੀਆ-ਵਧੀਆ, ਤੁਸੀਂ ਸੁਣਾਓ
ਖਾਸ ਵਧੀਆ ਔਰ ਕਿੱਥੇ ਘੁੰਮਰੇ ਸ ਸ਼੍ਰੀ ਕਾਲ
ਬਸ ਥੋੜਾ ਮਾਰਕੀਟ ਗਈ ਸੀ, ਕੰਮ ਸੀਗਾ ਹਾਂ ਤੇ ਰਾਸਤੇ ਚ ਫੇਰ ਮੈਨੂੰ ਰਿਲੇਟਿਵ ਮਿਲ ਗਏ ਸੀ ਕੋਈ ਤੇ ਫੇਿਰ ਉਹਨਾਂ ਦੇ ਘਰ ਚਲੇ ਗਏ ਤੁਸੀਂ ਮੈਨੂੰ ਲੱਗਦਾ ਉੱਧਰ ਦੇਖਯਾ ਹੋਣਾ ਉਹਨਾਂ ਨਾ ਬੇਟੇ ਨੇ ਬਾਹਰ ਜਾਣਾ ਸੀਗਾ, ਤੇ ਹਾਂ ਅਹ ਪਰਸੋਂ ਦੀ ਫਲਾਈਟ ਸੀਗਾ ਤੇ ਮੈਨੂੰ ਦੱਸਿਆ ਉਹਨਾਂ ਨੇ ਮੈਂ ਕਿਹਾ ਚਲੋ ਮੈਂ ਫਿਰ ਮੇਲ ਈ ਜਾਂਦੀ ਹਾਂ ਹੁਣ ਮੇਰਾ ਨਿਕਲਣ ਤੇ ਬ ਤੁਹਾਨੂੰ ਪਤਾ ਗਰਮੀ ਬੜੀ ਹੋਏਦੀ ਏ ਫਿਰ ਨਿਕਲਣ ਬੜਾ ਔਖਾ ਹੋ ਜਾਂਦੈ, ਮੈਂ ਕਿਹਾ ਚਲੋ ਮਿਲਦੇ ਹੀ ਜਾਂਦੇ ਹਾਂ, ਤਾਂ ਬਸ ਮੈਂ ਉੱਧਰ ਹੀ ਗਈ ਸੀ
ਕਿੱਥੇ ਗਿਆ ਬੇਟਾ ਉਹਨਾਂ ਦਾ ਬਾਹਰ, ਪੜ੍ਹਨ ਯਾ ਵੈਸੇ ਹੀ ਸੈਟ ਹੋਣ
ਆਹੋ ਸੈੱਟ ਹੋਣ ਗਿਆ, ਪੜ੍ਹਨ ਦਾ ਇਹ ਤਾਂ ਇਕ ਬਹਾਨਾ ਹੀ ਹੁੰਦਾ ਬਸ ਵੈਸੇ ਗਯਾ ਸਟਡੀ ਬੇਸ ਤੇ ਹੀ ਹੈ ਬਾਕੀ ਹਾਂ ਸਟਡੀ ਫੇਸ ਤੇ ਗਿਆ ਵੈਸੇ ਤੇ। ਆਈਲੈਟਸ ਕੀਤੀ ਬੈਂਡ ਵਗੈਰਾ ਆਏ ਨੇ ਉਹਨਾਂ ਦੇ ਕਲੀਅਰ ਹੋ ਗਿਆ। ਤੇ ਬਸ
ਹਾਂ, ਹਾਂ, ਹਾਂ। ਹਾਂ, ਅੱਜ ਕੱਲ੍ਹ ਬੜਾ ਟਰੈਂਡ ਹੋ ਗਿਆ ਬਸ ਇਹ ਨਾ ਬਾਹਰ ਬਹੁਤ ਜਾਣ ਲੱਗਦੇ ਨੇ।
ਹਾਂਜੀ, ਇਹ ਨਾ ਹਰ ਇੱਕ ਦਾ ਪੈਸ਼ਨ ਜਿਹਾ ਹੋ ਗਿਆ, ਇੱਕ ਜਨੂੰਨ ਜਿਹਾ ਹੋ ਗਿਆ, ਹਰੇ ਸਾਡੀ ਯੂਥ ਜਿਹੜੀ ਹੈ ਨਾ ਅੱਜ ਕੱਲ੍ਹ ਦੀ ਪੀੜ੍ਹੀ ਬੜਾ ਪੈਸ਼ਨ ਹੋਇਆ ਦਾ ਕਿ ਅਸੀਂ ਬਾਹਰ ਜਾਣਾ ਭਾਵੇਂ ਪੜੇ ਯਾ ਨਾ ਬੜ੍ਹੇ ਬਾਰਵੀਂ ਤੋਂ ਬਾਅਦ ਪੇਰੈਂਟਸ ਹੀ ਹੁਣ ਕੀ ਕਰਨ ਬਾਰਵੀਂ ਤੋਂ ਬ ਬਾਅਦ ਬ ਵਿਚਾਰਿਆਂ ਨੂੰ ਆਈਲੈਟਸ ਕਰਾ ਦਿੰਦੇ ਨੇ ਤੇ ਬਾਹਰ ਭੇਜ ਦਿੰਦੇ ਨੇ ਪਤਾ ਨੀ ਅਗਲਿਆਂ ਨੂੰ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉੱਧਰ ਜਾ ਕੇ।
ਹਾਂ, ਹਾਂ ਨਹੀਂ ਬਾਰਵੀਂ ਦਾ ਪਲੱਸ, ਪਲੱਸ ਟੂ ਤੋਂ ਬਾਅਦ ਤੇ ਬੱਚਾ ਨਹੀਂ ਭੇਜਣਾ ਚਾਹੀਦਾ ਕਿਉਂਕਿ ਬੜਾ ਸਟ੍ਰਗਲ ਹੈ ਛੋਟੇ ਬੱਚੇ ਚਲੇ ਨਾ ਤੇ ਕਿਉਂਕਿ ਹੁਣ ਬੜਾ ਫ਼ਰਕ ਪੈ ਗਿਆ ਬਾਹਰ ਵੀ ਇੰਨੀਆਂ ਜੋਬਸ ਨਹੀਂ ਹੈ। ਤੇ ਬੱਚਿਆਂ ਨੂੰ ਬਹੁਤ ਸਫ਼ਰ ਕਰਨਾ ਪੈਂਦਾ ਹੈ, ਮਤਲਬ ਕਦੀ ਕਿਸੇ ਨਾਲ ਸ਼ੇਅਰ ਕਰੋ ਮਤਲਬ ਕਮਰੇ ਸ਼ੇਅਰ ਕਰੋ ਤੇ ਖਾਣਾ ਬਣਾ ਪੜ੍ਹਾਈਆਂ ਵੀ ਕਰੋ ਫਿਰ ਕਮਾਨ ਵੀ ਜਾਓ, ਫਿਰ ਘਰ ਖਾਣੇ ਵੀ ਬਣਾਓ। ਤੇ ਮੈਂ ਦੋ ਚਾਰ ਬੰਦਿਆਂ ਨੂੰ ਮੈਂ ਸੁਣਿਆ ਦਾ ਹੈ ਤੇ ਥੋੜ੍ਹਾ ਉਹਨਾਂ ਲਈ ਟਫ ਹੀ ਹੋ ਜਾਂਦਾ ਹੈ।
ਬਿਲਕੁਲ ਤੁਸੀਂ ਦੋ ਚਾਰ ਦੀ ਗੱਲ ਕਰਦੇ ਹੋ। ਔਰ ਮੈਂ ਤੇ ਮੰਨਿਆ ਕਿ ਅਰੇ ਸੋ ਵਿੱਚੋਂ ਤੁਸੀਂ ਆਹ ਲਗਾ ਲਓ ਨੱਬੇ ਪ੍ਰਸੈਂਟ ਬੱਚੇ ਤਾਂ ਇਹੀ ਹਾਲ ਚ ਹੈਗਾ ਹੈ, ਅੱਜ ਦੇ ਟਾਈਮ ਵਿੱਚ ਅਗਰ ਕੋਈ ਜਾ ਰਿਹਾ ਪਹਿਲੇ ਦੀ ਗੱਲ ਹੋਰ ਹੁੰਦੀ ਸੀ, ਜਿਹੜੇ ਪਹਿਲੇ ਜਾਂਦੇ ਸਨ ਚਲੋ ਉੱਥੇ ਸੈਟਲ ਹੋ ਜਾਂਦੇ ਸਨ, ਹੁਣ ਦੁਨੀਆਂ ਜੋ ਇੰਡੀਆ ਦੀ ਜ਼ਿਆਦਾਤਰ ਜਾਂ ਪੰਜਾਬ ਸਾਈਡ ਲਗਾ ਲਓ ਜਾਂ ਕਿੱਥੇ ਦੀ ਵੀ ਲਗਾ ਲਓ ਸਾਡੇ ਮਤਲਬ ਜੋ ਹੈਗੇ ਨਾ ਅ ਕਲਚਰ ਦਾ ਮਤਲਬ ਕਹਿ ਦਿੰਦੇ ਯੂਥ ਹੈ, ਜੋ ਵੀ ਹੈ ਸਾਡਾ ਤੇ ਉਹ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਨਾ ਬੜਾ ਉਹ ਹੋਇਆ ਦਾ ਪੈਸ਼ਨਨੇਟ ਜਾਂ ਉਹਨਾਂ ਅੰਦਰ ਇਹੀਓ ਹੈਗਾ ਕਿ ਇਓ ਰੱਟ ਲੱਗੀ ਕਿ ਅਸੀਂ ਬਾਹਰ ਜਾਣਾ। ਜਿਹਨੂੰ ਵੇਖ ਲੋ ਉਹਦੇ ਮੂੰਹ ਤੇ ਬਾਹਰ ਚਲਿਆ ਦਾ ਸ਼ਾਇਦ ਚਾਹੇ ਉਧਰ ਪਤਾ ਨੀ ਕਿ ਉਹ ਤਾਂ ਸੋਚਦੇ ਨੇ ਕਿ ਐਸ਼ ਕਰੇ ਬਾਹਰ ਜਿਹੀ ਐਸ਼ ਕਿੱਥੇ ਨੀ ਹੈਗੀ ਪਰ ਉੱਧਰ ਜਾ ਕੇ ਪਤਾ ਪਤਾ ਲੱਗਦਾ ਰੀਅਲ ਸਟਰਗਲ ਕਿਹਨੂੰ ਕਹਿੰਦੇ ਨੇ ਲਾਈਫ ਵਿੱਚ ਜੋ ਸਟਰ੍ਰਗਲ ਹੁੰਦਾ ਏਨਾ, ਇੱਧਰ ਤੇ ਕੁਛ- ਕੁਛ ਨੀ ਹੇਗਾ---ਏਧਰ। ਤੇ ਆ ਸਾਡੇ ਸਾਹਮਣੇ ਇੰਨੇ ਬੰਦੇ- ਨੇ ਸਾਡੇ ਰਿਸ਼ਤੇਦਾਰ ਨੇ। ਅਸੀਂ ਆਉਂਦੇ ਜਾਂਦੇ ਕਿਸੇ ਦੇ ਕੋਲ ਵੀ। ਮਤਲਬ ਇਨਕੇਸ ਕੁਛ ਹੋ ਜਾਂਦਾ ਖੁਦਾ ਨਾ ਖਾਸਤਾ ਤਾਂ ਕਿਸੇ ਦੇ ਕੋਲ ਜਾ ਆ ਸਕਦੇ ਹਾਂ। ਸਾਡੇ ਕੋਲ ਕਿੰਨੇ ਰਿਸ਼ਤੇਦਾਰ ਹੁੰਦੇ ਨੇ ਪੁੱਛਣ ਵਾਲੇ। ਉਧਰ ਲੇਕਿਨ ਤੁਸੀਂ ਅਗਰ ਕਲਾ ਅ ਜਿਵੇਂ ਰੂਮ ਸ਼ੇਅਰ ਦੀ ਗੱਲ ਕਰਦੇ ਹੋ ਨਾ। ਹੁਣ ਰੂਮ ਵਿੱਚ- ਸ਼ੇਅਰ ਕਰਨ ਇੱਕ- ਦੂਜੇ ਨੂੰ ਪੁੱਛਦੇ ਤੱਕ- ਨਈ ਆਗੇ ਕਈਆਂ ਦੇ ਐਸੇ ਵੀ ਕੇਸਿਸ ਆਂਦੇ ਨੇ। ਹੁਣ ਮੇਰੀ ਪਿਛੇ ਹੀ ਭੈਣ ਗਈ ਦੀ ਸੀ। ਤੇ, ਉਹ ਚਲੀ ਗਈ ਸੀ ਸ਼ੌਕ- ਕਿੳਕਿ ਚਲੇ ਗਈ ਏ ਤੇ ਸਟੱਡੀ ਬੇਸ ਤੇ ਚਲੇ ਗਈ ਹੁਣ। ਸਟੱਡੀ ਬੇਸ ਤੇ ਚਲੇ ਗਈ ਤੇ ਕਹਿੰਦੀ ਬਈ ਮੈਂ ਤੇ ਹੁਣ ਫੱਸ ਗਈ ਇੱਧਰ ਆ ਕੇ। ਬਈ ਮੈਨੂੰ ਤੇ ਵਰਕ ਪਰਮਿਟ ਤੇ ਆਉਣਾ ਚਾਹੀਦਾ ਸੀ। ਹੁਣ ਗਈ ਤੇ ਭਾਵੇਂ ਉਹ ਛੋਟੀ ਕੰਟਰੀ ਚ ਹੀ ਹੈ ਹਲੇ। ਤੇ ਕਹਿੰਦੀ ਮੈਂ ਨਾ ਅਮ ਮੇਰੇ ਕੋ ਅਭੀ ਬਹੁਤ ਦਿੱਕਤ ਹੋ ਰਹੀ ਹੈ। ਬਾਈ ਸੈਟਲ ਹੋਣੇ ਮ ਬਹੁਤ ਟਾਈਮ ਲਗ ਰਹਾ ਏ। ਏਕ ਤੋ ਮੈਂ ਪਹਿਲੇ ਸਟੱਡੀ ਕਰਨੇ ਜਾਤੀ ਹੂੰ। ਫਿਰ ਮੇਰੇ ਕੋਲ ਜੋ ਸ਼ਿਫਟ ਕ ਟਾਈਮ- ਦੋ ਘੰਟੇ ਕਾ ਏ ਉਸ ਬੀਚ ਮੇ ਸਰਵਾਈਵ ਕਰਨਾ। ਕੁਛ ਬੱਚੇ ਹੁਣ ਐ ਹੋ ਗਿਆ ਬੰਦੇੇ ਕੋ ਪੈਸਾ ਹੈ- ਹੈ ਜਾਂ ਨਹੀਂ ਹੈ ਬੰਦਾ ਸੋਚਦਾ ਕਿ ਫਿਊਚਰ ਬਣਾਣਾ ਏ। ਚੱਲ ਬੱਚੇ ਦਾ ਫਿਊਚਰ ਬੱਚੇ ਦੀ ਇਹ ਵੀ ਜਿੱਦ ਏ। ਕਿ ਹਾਂ ਬਈ ਅ- ਕਿ ਬਾਹਰ ਜਾਣਾ, ਪੈਸਾ ਹੈ- ਹੈ ਜਾਂ ਨਹੀਂ ਹੈ ਲੋਨ ਲੈ ਕੇ ਭੇਜ ਦਿੰਦੇ ਨੇ। ਹੁਣ- ਹੁਣ ਉਹ ਲੋਨ ਨੂੰ ਉਤਾਰ- ਤਾਂ ਵੀ ਬੱਚੇ ਦੀ ਰਿਸਪੋਂਸੀਬਿਲਟੀ ਟੀ ਬਣ ਜਾਂਦੀ ਅੱਗੋਂ। ਹੁਣ ਛੋਟਾ ਜਿਹਾ ਬੱਚਾ ਹੈ' ਮਨ ਲੋ ਬਾਰਵੀਂ ਵੀ ਕਲਾਸ ਦਾ ਬੱਚਾ ਹੈ। ਹੁਣ ਪੜ੍ਹੇ, ਉੱਧਰ ਜਾ ਕੇ ਕੰਮ ਕਰੇ, ਆਪਣਾ ਖਰਚਾ ਉਠਾਏ, ਆਪਣੇ ਰੂਮ ਦਾ ਖਰਚਾ ਉਠਾਏ, ਆਪਣੇ ਖਾਣ- ਪੀਣ ਦਾ ਹੋ ਗਿਆ। ਤੇ ਏਧਰ ਫਿਰ ਪੇਰੈਂਟਸ ਨੂੰ ਵੀ ਭੇਜੇ। ਕਿਤੇ ਨਾ ਕਿਤ ਤੇ, ਕੋਈ ਬੱਚੇ ਤੇ ਐਵੇਂ- ਫਸੇ ਹੋਏ ਨੇ ਉੱਧਰ ਇੰਨੇ।
ਹਾਂ, ਕਿ ਮੈਂ ਖੁਦ ਇਹ ਸੋਚ ਰਹੀ, ਕਿ ਜ਼ਿਆਦਾਤਰ ਬੱਚੇ ਨਾ ਉੱਥੇ ਜਾ ਕੇ ਫਸ ਗਏ ਨੇ। ਉਹ ਕਹਿੰਦੇ ਨੇ ਸਾਡਾ ਇੱਥੋਂ ਦਾ ਸਭ ਸੁੱਖ- ਦੁੱਖ ਮਿਸ ਹੋ ਜਾਂਦਾ। ਅੱਸੀਂ ਉੱਥੇ ਘਰ ਲਿਆ ਬਸ ਹਮਸ਼। ਚੀਨਾ ਵਖਨ ਕੰਮ ਈ ਕਰ ਰੇ ਆਂ ਤੇ ਕਈ ਕਈ ਜੇੜੇ ਪੋਜ਼ਟਿਵ ਨੇ ਔ ਕੈੰਦੇ ਨੇ ਬਈ, ਜੇ ਅਸੀਂ ਉੱਥੇ ਮੇਹਨਤ ਕਰ ਰੇ ਆਂ ਨਾ ਤੇ ਔਥੇ ਮੇਹਨਤ ਦਾ ਪੈਸਾ ਐ। ਤੇ ਐਥੇ ਮੇਹਨਤ ਕੈਰ ਰੈ ਨਾ ਐਥੇ ਮੇਹਨਤ ਦਾ ਪੈਸਾ ਨੀ ਹੈ ਹਾਂ, ਬਈ ਹਾਂ। ਐ ਪੋਜ਼ਟਿਵ ਪੋਇੰਟ ਹੈ। ਕਿਉਂਕਿ ਔਥੇ ਤੇ ਜ ਕੋ ਕੁਛ ਕੁਛ ਵੀ ਕਰ ਲੋ। ਕਿਸੇ ਨੂੰ ਕੁਛ ਪੁੱਛਣਾ ਈ ਨ੍ਹੀਂ ਕਿ ਕੋਈ ਪ੍ਰੋਬਲਮ ਨੀ ਕਿ ਕੋਈ ਕੰਮ ਛੋਟਾ ਐ ਵੱਡਾ ਐ, ਕਿਸੇ ਨੂੰ ਏਸ ਇਸ ਚੀਜ਼ ਨਾਲ ਕੋਈ ਮਤਲਬ ਹੀ ਨ੍ਹੀਂ ਹੈ। ਤੇ ਬਸ
ਗੈ ਕਿ ਕ ਹਰ ਇੱਕ ਬੰਦੇ ਕੋ ਕੰਮ ਤੇ ਹੈ ਨਾ, ਬਈ ਕੋਈ ਬੇਰੋਜ਼ ਸੁਧਾਰ ਨੀ ਹੈਗਾ ਉਦਾਰ ਇਹ ਚੀਜ਼ ਹੈਗੀ ਹੈ ਪਰ ਇਦ ਇਧਰ ਹੈ, ਹੈ ਕਿ ਅਗਰ ਕੋਈ ਛੋਟ ਆਪਾਂ ਕੰਮ ਕਰ ਲਗਾ ਜੀ ਜਿਨਾ ਦਾ ਕੋਈ ਵੀ ਤੁਸੀਂ ਛੋਟੀ ਜਿਹੀ ਰੇਹੜੀ ਖੋਲਣ ਦੀ ਲ ਗਾ ਲਓ, ਅਗਰ ਕੋਈ ਇਹ ਵੀ ਕਰ ਲਏਗਾ, ਨਾ ਤੇ ਉਹਦੇ ਮਨ ਚ ਆ ਜਾਏਗਾ ਕਿ ਇਹ ਕੀ ਕੰਮ ਕਰਦਾ ਮੈਂ ਉੱਧਰ ਦੇ ਵੇਟਿੰਗ ਤੱਕ ਦੇ ਕੰਮ ਕਰਨੇ ਪੈਂਦੇ ਨੇ ਉੱਧਰ ਬੜੇ ਵਧੀਆ ਮਤਲਬ ਇੰਨੇ ਵਧੀਆ-ਵਧੀਆ ਕੰਮ ਤੇ ਮਿਲਦੇ ਨੀ ਆਈ ਉਹ ਕੰਮ ਹੀ ਮਿਲਦੇ ਨੇ ਫੇ ਹੋ ਗਿਆ ਸਫਾਈਆਂ ਹੋ ਗਈ ਹੈ, ਸ਼ੈੱਫ ਹੋ ਗਿਆ ਇਹੀ ਹੈਗੇ ਨੇ ਹੋਰ ਤੇ ਏਧਰ ਕੋਈ ਸ਼ੈਫ ਬਣਦੇ ਤੇ ਹਲਵਾਈ ਬਣਿਆ ਦਾ ਜੀ। ਆਪਣੇ ਹੀ ਆਪਣੇ ਹੀ ਸਮਾਜ ਦੀ ਅਗਰ ਆਪਣੇ ਟੀ ਦੀ ਗੱਲ ਕਰੀਏ ਅਗਰ ਅਸੀਂ ਜੋ ਅਸੀਂ ਸਾਡੇ ਜਿਹੜੇ ਕਲਚਰ ਵਿੱਚ ਹੀ ਰਹਿ ਰਹੇ ਹਾਂ। ਕਿੰਨੇ ਦੇ ਗਲ ਦੀ ਗੱਲ ਕਰਾਂ ਤੇ ਐ ਐ ਸੋਚ ਹੈਗੀ ਹੈ, ਬੰਦਿਆਂ ਦੀ ਤੇ ਫੇਰ ਬੰਦਾ ਸੋਚਦਾ ਹੈ ਕਿ ਬਾਹਰ ਧ ਬਾਹਰ ਦਾ ਬ ਸੋਚ ਕੇ ਜਾਂਦਾ ਕਿ ਅੱਛਾ ਹੈ, ਪਰ ਹਾਂ ਕਿਤੇ ਨਾ ਕਿਤੇ ਲਿਮੀਟੇਸ਼ਨ ਹੈ। ਕਹਿ ਸਕਦੇ ਹਾਂ, ਕਿ ਸੌ ਸੁੱਖ ਨੇ ਸੌ ਦੁੱਖ ਨੇ ਠੀਕ ਐ ਉਸ ਵਕਤ ਤੇ ਬੰਦਾ ਨਹੀਂ ਪੋਚ ਸਕਦਾ, ਹੁਣ ਅਸੀਂ ਲਗਾਈਏ ਕੋਈ ਬੰਦਾ ਪਿਆ ਵਾ ਪੀ ਆਰ ਹੋਣ ਦੇ ਪਿੱਛੇ ਜ਼ਿਆਦਾ ਜੀ ਆਪਣੇ ਹੀ ਭੈਣ ਭਰਾ ਦੇ ਵਿਆਹ ਨੀ ਆ ਪਾ ਰਿਹਾ ਜੀ ਆਪਣੇ ਸੱਕੇ ਭੈ ਭੈਣ ਭਰਾ ਦਾ ਵਿਆਹ ਵੀ ਮਿਸ ਕਰਨਾ ਪੈ ਰਿਹਾ ਉਹਨੂੰ ਵੀਡੀਓ ਕਾਲ ਤੇ ਅਟੈਂਡ ਕਰ ਰਿਹਾ ਅਜ ਕੱਲ ਦੇ, ਚਲੋ, ਵੀਡੀਓ ਕਾਲ ਦੀ ਫੈਸਿਲਿਟੀ ਹੋ ਗਿਆਂ ਨੇ, ਸ਼ਾਇਦ ਇਹ ਤੇ ਚਲੋ ਕਾਫ਼ੀ ਟਾਈਮ ਤੋਂ ਹੀ ਨੇ ਹੁਣ ਤੇ ਬਾਕੀ ਅ ਬਈ ਉਹ ਵੀਡੀਓ ਕਾਲ ਤੇ ਅਟੈਂਡ ਕਰ ਰਿਹਾ ਉਸ ਲਈ ਉਹ ਉਸ ਟੈਮ ਦਾ ਇਮੋਸ਼ਨ ਜਿਹੜੇ ਹੁੰਦੇ ਨਾ ਉਹਨਾਂ ਦੇ ਸੱਚੀ ਪਰਿਵਾਰ ਵਾਲਿਆਂ ਨੂੰ ਪਤਾ ਹੁੰਦਾ ਤੇ ਉਹ ਬੰਦੇ ਨੂੰ ਪਤਾ ਹੁੰਦਾ ਜਿਹੜਾ ਬਾਹਰ ਬੈਠਾ ਹੁੰਦਾ।
ਹਾਂ-ਹਾਂ, ਉਹ ਤਾਂ ਹੀ ਤੇ ਫੇਰ ਉੱਥੇ ਜਾ ਕੇ ਨਾ ਬੱਚੇ ਰੁੱਖੇ-ਰੁੱਖੇ ਹੋ ਜਾਂਦੇ ਨੇ। ਫਿਰ ਇਕੱਲੇ ਰਹਿਣ ਦੀ ਆਦਤ ਪੈ ਜਾਂਦੀ। ਏ ਕੰਮ ਕਰਨ ਦੀ ਆਦਤ ਪੈ ਜਾਂਦੀ ਹੈਂ। ਤੇ ਹਾਂ ਐਵੇਂ ਕਿ ਇੱਥੇ ਥੋੜਾ ਸ਼ਹਿਰ ਦੇਸ਼ ਵਧੀਆ ਨੇ, ਸਾਫ ਸੁਥਰੇ ਨੇ, ਮੈਂ ਉੱਥੋਂ ਦੀ ਆਬੋ ਹਵਾ ਬੜੀ ਵਧੀਆ, ਤੇ ਇਹ ਉਹ ਬ ਬੱਚਿਆਂ ਨੂੰ ਸੂਟ ਕਰ ਦਿੱ ਹੁੰਦੀ, ਤੇ ਪਰ, ਜੇ ਅਗਰ, ਉੱਥੇ ਕਮਾਈਆਂ ਜ਼ਿਆਦਾ ਹੋਏ ਨਾ। ਤੇ ਖਰਚੇ ਵੀ ਬਹੁਤ ਜ਼ਿਆਦਾ। ਉਸ ਹਿਸਾਬ ਦੇ ਖਰਚੇ ਨੇ, ਹਰ ਇੱਕ ਚੀਜ਼ ਮਹਿੰਗੀ ਹੈ ਬਹੁਤ। ਜ਼ਿਆਦਾ ਮਹਿੰਗੀ ਹੈ। ਤੇ ਜਿਹੜਾ ਬੰਦਾ ਉੱਥੇ ਰਹਿ ਕੇ ਸਰਵਾਈਵ ਕਰ ਰਿਹਾ, ਤੇ ਖਾਸ ਪੈਸਾ ਜੋੜ ਨਹੀਂ ਬਣਂਦਾ ਉਹ।
ਹਾਂਜੀ। ਬਿਲਕੁਲ ਸਹੀ ਕਹਿ ਰਹੇ ਹੋ। ਇਹ ਗੱਲ ਤੇ ਬਸ। ਆਪਣਾ ਹੀ ਖਰਚਾ ਚੱਕ ਸਕਦਾ ਉਹ ਪੂਰਾ ਕਰ ਆਪਣੀ ਕਮਾਈ ਇਹ ਤੇ ਉਹ ਹੋ ਜਾਂਦਾ। ਅਗਰ ਹਾਂ, ਉਹਨੂੰ ਲਾਈਫ ਪਾਰਟਨਰ ਵੀ ਉੱਧਰ ਦਾ ਮਿਲ ਜਾਂਦਾ, ਜਿਵੇਂ ਉਹ ਵੀ ਕਮਾਉਣ ਵਾਸਤੇ ਗਿਆਦਾ ਤੇ ਤਾਂ ਕੁਛ ਦੋ ਪੈਸੇ ਜੋੁੜ ਜਾਣ, ਤੇ ਜੋੜਦੇਣ। ਅਦਰਵਾਈਜ਼ ਇਕੱਲੇ ਬੰਦੇ ਵਾਸਤੇ ਸਰਵਾਈਵ ਕਰਨਾ ਉੱਧਰ ਬੜਾ ਔਖਾ ਹੈਗਾ।
ਹਾਂ, ਹਾਂ, ਤੇ ਬਸ ਆ ਹੀ ਹੈ। ਉੱਥੇ ਕੱਲਾ ਪਨ ਐ। ਤੇ ਇਥੇ ਸਾਡੀ ਸੁਸਾਇਟੀ ਐ, ਅਸੀਂ ਪੂਰੇ ਬਾਹਰ ਨਿਕਲਣੇ ਹਾਂ, ਦਸ ਬੰਦੇ ਸਾਨੂੰ ਮਿਲਦੇ ਹੈ। ਉੱਥੇ ਕੁੱਥੇ ਕਿਸੀ ਆਪਣੇ ਬੰਦਾ ਨਜ਼ਰ ਨੀ ਆਣਾ।
ਬਿਲਕੁਲ। ਸਹੀ ਕਹਿ ਰਹੇ। ਹੁਣ ਮੈਂ ਤੁਹਾਨੂੰ ਅਹ ਮੈਨੂੰ ਬਣਾਉਣ ਤੇ ਹੀ ਗੱਲ ਯਾਦ ਆ ਗਈ ਹੈ। ਹੁਣ, ਇਹ ਸਾਡੇ ਵਿਆਹ ਤੇ ਨਾ ਫੋਟੋਗ੍ਰਾਫਰ ਸੀਗਾ, ਤੇ ਉਹਦਾ ਹੀ ਬੇਟਾ ਗਿਆ ਦਾ ਸੀਗਾ, ਉਹਨੇ ਪਤਾ ਨੀ ਕਿਵੇਂ- ਕਿਵੇਂ ਲੋਨ ਲੈ ਕੇ ਆਪਣੇ ਬੇਟੇ ਨੂੰ ਭੇਜਿਆ ਦਾ ਸੀਗਾ, ਤੇ ਬੇਟੇ ਦਾ ਉੱਦਰਰ ਐਕਸੀਡੈਂਟ ਹੋ ਜਾਂਦਾ, ਕਿ ਡੈਡ ਬੋਦੀ ਬੋਡੀ ਵੀ ਇੱਦਰਰ ਲਿਆਉਣ ਪਿੱਛੇ ਲੋਕ ਲੋਕਾਂ ਦੇ ਇੰਨੇ ਤਰਲੇ ਕੀਤੇ ਨੇ ਉਹਨੇ ਬੰਦੇ ਨੇ ਤੇ ਬਈ, ਉਹ ਸੀਨ ਤੇ ਵੇਖਿਆ ਹੀ ਨਹੀਂ ਗਿਆ। ਸੋਸ਼ਲ ਮੀਡੀਆ ਤੇ ਵੀ ਇੰਨੀ ਵਾਇਰਲ ਹੋਈ ਉਹਦੀ ਵੀਡੀਓ। ਤੇ ਬੜਾ ਮਤਲਬ ਬੜਾ ਮਹਿਸੂਸ ਹੋਇਆ, ਕਿ ਇੱਕ ਪਿਓ ਆਪਣੇ ਸਾਰੇ ਜੀਵਨ ਦੀ ਪੁਂਜ ਜੀ ਆਪਣੇ ਬੱਚੇ ਨੂੰ ਸੈਟਲ ਕਰਨ ਲਈ ਲ ਗਾ ਰਿਹਾ ਹੈ, ਤੇ ਉਹ ਸੋਚ ਰਿਹਾ ਕਿ ਉਹਦਾ ਫਿਊਚਰ ਬਨੇਗਾ। ਲੇਕਿਨ ਉਹਨੂੰ ਕੀ ਪਤਾ ਕੀ ਫਿ ਰਹਿਣਾ ਹੀ ਨਹੀਂ ਕੁਝ ਰਹਿਣਾ ਹੀ ਨਹੀਂ
ਹਾਂ
ਖਤਮ ਹੋ ਜਾਣਾ। ਪੁੱਤਰ ਤੋਂ ਵੀ ਜਾਏਗਾ ਜੀ। ਕਿਸੇ ਨੂੰ ਕੀ ਪਤਾ ਹੁੰਦਾ, ਕੀ ਹੋ ਜਾਏ। ਗੱਲਾਂ ਤੋਂ ਥੋੜ੍ਹਾ ਡਰ ਜਿਹਾ ਲੱਗਦਾ ਬੰਦੇ ਨੂੰ ਹਾਂ ਬਾਈ ਚਲੋ ਬਾਈ ਚਲੋ ਇੱਕ ਇੱਕ ਮਾਂ ਪਿਓ ਦਾ ਫਰਜ਼ ਹੁੰਦਾ ਕਿ ਹਾਂ ਬਈ ਅਂ ਆਪਣੇ ਬੱਚਿਆਂ ਦਾ ਸਪਨੇ ਪੂਰੇ ਕਰੀਏ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਕਿ ਜੋ ਸਾਡੇ ਇਹਦੇ ਚਲੋ ਜੋ ਇੱਛਾ ਏ ਅਸੀ, ਹਰ ਕੋਈ ਚਾਹੇ ਗਰੀਬ ਤੋਂ ਗਰੀਬ ਕਿਉ ਨਾ ਆਏ ਹਰ ਕੋਈ ਪੂਰੇ ਕਰਨ ਦੀ ਕੋਸ਼ਿਸ਼ ਕਰਦਾ। ਕਿ ਹਾਂ ਬਈ ਅਸੀਂ ਆਪਣੇ ਬੱਚਿਆਂ ਦੇ ਸਭ ਆਪਣੇ ਪੂਰੇ ਕਰੀਏ। ਤੇ ਪਰ ਪਤਾ ਨੀ ਹੁੰਦਾ ਨਾ, ਕੀ ਹੋਣਾ ਤੇ ਕੀ ਨਹੀਂ ਹੋਣਾ, ਉਹ ਤੇ ਰੱਬ ਦੀ ਮਰਜ਼ ਹੁੰਦੀ ਹੈ,
ਹਾਂ ਚੱਲੋ ਫੇਰ ਵੀ ਸਭ ਨੂੰ ਬੜੀ ਐਕਸਾਈਟਮੈਂਟ ਹੈ, ਬਾਹਰ ਜਾਣ ਦੀ ਜ਼ਿਆਦਾ ਬੱਚੇ ਤੇ ਹੈਗੀ ਸੀ, ਪਰ ਹੁਣ ਮੈਨੂੰ ਥੋੜ੍ਹਾ ਜਿਹਾ ਨਾ ਇਹ ਵੀ ਲੱਗ ਰਿਹਾ, ਕਿ ਹੁਣ ਥੋੜ੍ਹੀ ਜਿਹੀ ਐਕਸਾਈਟਮੈਂਟ ਬੱਚਿਆਂ ਚ ਘੱਟ ਰਹੀ ਹੈ।
ਹਾਂ, ਉਹੀ ਚੀਜ਼ ਤੋਂ ਘੱਟ ਰਹੀ ਹੈ ਨਾ ਹੁਣ ਪਤਾ ਲੱਗ ਰਿਹਾ ਜੀ ਲੋਕਾਂ ਨੂੰ ਪਤਾ ਲੱਗ ਰਿਹਾ ਕੀ ਲੋਕਾਂ ਦੇ ਬੱਚੇ ਜਾ ਕੇ ਧੱਕੇ ਖਾ ਰਹੇ ਨੇ ਰੋਂਦੇ ਪਏ ਨੇ ਉੱਧਰ ਸੜਕਾਂ ਤੇ ਕਈ ਤੇ ਐਸੇ ਕੇਸਿਸ ਵੀ ਹੋ ਗਏ ਨੇ ਰੋ ਰਹੇ ਨੇ, ਕੀ ਬੜਾ ਮੁਸ਼ਕਿਲ ਹੋ ਗਿਆ। ਕੁੜੀਆਂ ਨੂੰ ਬੜਾ ਦਿੱਕਤ ਆ ਰਹੀ ਹੈ, ਉੱਧਰ ਜਾ ਕੇ
ਹਾਂ ਕੁੜੀਆਂ ਨੂੰ ਕਈ ਗੱਲ ਦ ਹਾਂ, ਗ਼ਲਤ ਕੰਮ ਕਰਨੇ ਪੈਂਦੇ। ਕੁੜੀਆਂ ਨੂੰ ਉੱਥੇ ਜਾ ਕੇ ਆਪਣੇ ਆਪ ਨੂੰ ਸਰਵਾਈਵ ਕਰਨ ਲਈ, ਹੁਣ ਇੰਨਾ ਪੈਸਾ ਲਾ ਕੇ ਚਲੇ ਤਾ ਜਾਂਦੇ ਬੱਚੇ ਹੁ ਵਾਪਿਸ ਕਿਸ ਮੂੰਹ ਨਾਲ ਆਣ ਹਾਂ।
ਚਲੋ ਬਾਕੀ ਅਸੀਂ ਤਾਂ ਇਉਔ ਕਰਾਂਗੇ ਕਿ ਯੂਥ ਜਿਹੜੀ ਵੀ ਹੈ। ਉਹਨਾਂ ਨੂੰ ਥੋੜ੍ਹੀ ਮੱਤ ਆਏ, ਕਿ ਹਾਂ ਬਈ ਚਲੋ ਜ ਚਾਹੇ ਥੋੜ੍ਹੀ ਕਮਾ ਲਈਏ ਇੱਧਰ ਦੀ ਖਾ ਲਈਏ ਉਹੀ ਸਹੀ ਹੈ ਸਾਡਾ ਤਾਂ ਮਨ ਨਹੀਂ ਹੈ।
ਹਾਂਜੀ-ਹਾਂਜੀ,
ਬਾਕੀ ਹਰ ਕਿਸੇ ਦੀ ਸੋਚ ਸ ਹਰ ਕਿਸੇ ਦੀ ਸੋਚ ਸੇਮ ਨੀ ਹੁੰਦੀ ਨਾ ਐ। ਆਈਏ ਚਲੋ ਠੀਕ ਹੈ ਓਕੇ, ਤੇ ਟਾਈਮ ਬੜਾ ਹੋ ਗਿਆ।
ਹਾਂਜੀ-ਹਾਂਜੀ। ਚਲੋ ਫੇਰ ਮਿਲਣੇ ਆ।
ਹਾਂਜੀ ਹਾਂਜੀ, ਬਿਲਕੁਲ ਓਕੇ, ਬਾਏ ਜੀ।
ਬਾਏ।